ਹੈਲੋ। ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਏ।
ਠੀਕ ਹੈ ਠੀਕ ਆਪਣੇ ਸੁਣਾ
ਹਾਂਜੀ ਵਧੀਆ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਠਾਕ।
ਠੀਕ ਹੈ ਸਭ ਠੀਕ ਵਧੀਆ ਹੋਰ ਹੋਰ ਛੁੱਟੀਆਂ ਪਈਆਂ ਤੁੁਹਾਡੇ ਬੱਚਿਆਂ ਨੂੰ।
ਹਾਂਜੀ ਹਾਂਜੀ ਛੁੱਟੀਆਂ ਪਈਆਂ ਦੀਆਂ ਬੱਚਿਆਂ ਦੀਆਂ।
ਅੱਛਾ ਅੱਛਾ। ਕਿੱਧਰ ਗਏ ਯਾਤਰਾ ਤੇ ਗ ਘੁੰਮਣ ਘੁੰਮਣ।
ਗਏ ਦੇ ਸੀ ਦਰਬਾਰ ਸਾਹਿਬ ਹੋਕੇ ਆਏ ਹਾਂ ਜੀ।
ਅੱਛਾ ਅੱਛਾ। ਅੱਛਾ ਅੱਛਾ ਅੱਛਾ । ਠੀਕ ਕੀਤਾ ਹੋਰ ਫਿਰ ਦਰਸ਼ਨ ਮੇਲੇ ਕਰਹੇ।
ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਸਭ ਵਧੀਆ।
ਸਭ ਵਧੀਆ ਬਸ ਲੱਗੀ ਸੀ ਬਿਸਕੁਟ ਬਣਾਉਣ। ਅ ਬੱਚਿਆਂ ਦਾ ਮਨ ਸਹੀ ਬਿਸਕੁਟ ਬਣਾਓ ਬ
ਅੱਛਾ ਅੱਛਾ ਬਿਸਕੁਟ ਬਣਾ ਲੈਂਦੇ ਤੁਸੀਂ।
ਆਹੋ ਬਿਸਕੁਟ ਬਣਾਉਦੇ।
ਸਾਨੂੰ ਵੀ ਦੱਸੋ ਕਿਵੇਂ ਬਣਾਉਂਦੇ ਹੋ ਤੁਸੀਂ ਬਿਸਕੁਟ ਵਗੈਰਾ।
ਕੋਈ ਨਹੀਂ ਜਦੋਂ ਤੁਸੀਂ ਕੰਮ ਦੇ ਟਾਈਮ ਤੇ ਫੋਨ ਚੁੱਕੋਗੇ। ਤੇ ਮੈਂ ਫਿਰ ਉਹ ਕਰਾਂਗੇ ਤੁਹਾਨੂੰ ਦੱਸ। ਹਾਂਜੀ ਜੇ ਵੈਸੇ ਹੀ ਤੁਸੀਂ ਪੁੱਛਣਾ।
ਹਾਂ ਹਾਂ ਤੁਸੀਂ ਦੱਸੋ ਹਾਂਜੀ ਹਾਂਜੀ ਮੈਂ ਬਣਾਵਾਂਗੇ। ਤੁਸੀਂ ਦੱਸੋ ਮੈਨੂੰ ਕਿਵੇਂ ਬਣਾਉਂਦੇ ਹੋ।
ਅੱਧੀ ਕੋਲੀ ਘਿਓ ਦੀ। ਲੈਣੀ ਤੁਸੀਂ ਤੇ ਅੱਧੇ ਕੋਲੇ ਖੰਡ ਪੀਸ ਲੈਣਾ।
ਠੀਕ ਹੈ ਠੀਕ ਹੈ।
ਹਨ ਤੇ ਉਹਨੂੰ ਖੰਡ ਨੂੰ ਥੋੜਾ ਛਾਨ ਕੇ ਪਾਣਾ ਘਿਓ ਘਿਓ ਇਸ ਤਰ੍ਹਾਂ ਹੋਏ ਕਿ ਥੋੜਾ ਥੋੜਾ ਉਹਏ ਪਿੰਗ ਲਿਆਇਆ ਹੋਏ ਬਈ। ਸਖਤ ਨਾ ਹੋਏ ਘਿਓ।
ਅੱਛਾ ਘਿਓ ਮਤਲਬ ਹੋਏ ਪਿਘਲਿਆ ਦਾ ਹੋਏ।
ਹਾਂ ਹਾਂ ਹਾਂ ਫਿਰ ਉਹਦੇ ਵਿੱਚ। ਘਿਓ ਤੇ ਸ਼ੱਕਰ ਕਰਕੇ ਨਾ ਉਹਨੂੰ ਇਸ ਤਰ੍ਹਾਂ ਬਣਾਣਾ। ਕਰੀਮ ਹੋ ਜਾਂਦੀ।
ਠੀਕ ਏ ਠੀਕ। ਘਿਓ ਨੋਟ ਚੀਨੀ ਠੀਕ ਹੈ ਠੀਕ ਹੈ।
ਕਰਕੇ ਤੇ ਫੇਿਰ ਉਹਨੂੰ ਚੰਗਾ ਕਰੀਮ ਆਕਣ ਬਣਾ ਕੇ ਫਿਰ ਕੋਲੀ ਡੇਢ ਕੋਲੀ ਆਟੇ ਦੀ ਲ ਲੈਣੀ।
ਜੀ ਹਾਂਜੀ
ਹਾਂ ਵੀ ਥੋੜਾ ਬੇਕਿੰਗ ਪਾਊਡਰ ਅੱਧਾ ਚਮਚ ਤੇ ਚੌਥਾ ਹਿੱਸਾ ਚਮਜ ਦਾ ਉਹਦਾ ਲੈ ਲੈਣਾ
ਠੀਕ ਹੈ ਠੀਕ ਹੈ।
ਹਾਂ ਮਿੱਠੇ ਸੋਡੇ ਦੇ ਦਾ
ਅੱਛਾ ਬੇਕਿੰਗ ਸੋਡਾ ਤੇ ਮਿੱਠਾ ਸੋਡਾ।
ਹਾਂ ਤੇ ਉਹ ਫਿਰ ਵਿੱਚ ਪਾ ਕੇ ਤੇ ਪੂਰੇ ਇਹਨਾਂ ਨੂੰ ਘੋਲਣਾ।
ਚਾਲੋ ਸੀ ਜ ਨੂੰ ਮਿਕਸ
ਆਹੋ ਮਿਕਸ ਕਰਨਾ ਫ ਥੋੜ੍ਹੀ ਇਲਾਚੀ ਪਾ ਲੈਣਾ।
ਹਾਂਜੀ।
ਹਾਂ ਲਾਚੀ ਪਾ ਕੇ ਹੂੰ ਦੇਖਦਾ ਬਈ
ਹਾਂ ਹ ਬਹੁ
ਚੰਗੀ ਤਰ੍ਹਾਂ ਹੋ ਜਾਂਦਾ ਮੁਠੀ ਬੰਦ ਹੋ ਜਾਂਦੇ। ਅਗਰ ਅਗਰ ਜ ਸੁੱਕਾ ਸੁੱਕਾ ਲੱਗਦਾ ਜ ਮਨ ਘਿਓ ਪਾਉਣ ਤੇ ਘਿਓ ਪਾਓ ਨਹੀਂ ਤੇ ਦੁੱਧ ਦੋ ਤਿੰਨ ਚਮਚ ਪਾਾ ਕੇ ਤੇ ਅਹ ਉਹ ਫੇਿਰ ਇਹਨੂੰ ਆਟੇ ਆਕਣ ਘੁੰਨ ਲੈਣਾ ਥੋੜਾ ਆਟੇ ਆਕਣ। ਜਿਆਦਾ ਸਖਤ ਨਹੀਂ ਗੁੰਨਣਾ।
ਅੱਛਾ
ਹਾਂ ਫਿਰ ਉਹ ਥੋੜ੍ਹਾ ਜਿਸ ਤਰ੍ਹਾਂ ਤੁਸੀਂ ਚੋਰਸ ਬਣਾ ਲ ਨਾ ਅਤੇ ਚੋਰਸ ਕਾਗਜ਼ ਇਸ ਕਰਕੇ ਕਪਰੇ 'ਚ ਉਹ ਰੱਖਦੇ ਉਹ ਫ੍ਰਿੱਜ 'ਚ ਜੇ ਗੋਲ ਬਣਾਣੇ ਤਾਂ ਵੀ ਹਾਂ
ਅੱਛਾ
ਫਿਰ ਤੁਸੀਂ ਆਪਦੇ ਮਤਲਬ ਕੱਟ ਲੋਗੇ ਨਾ
ਠੀਕ ਹੈ ਠੀਕ ਹੈ
ਹਾਂ ਫੇਰ ਕਟ ਲੋ ਗੇ ਨਾ ਤੇ ਫੇਰ ਇਸ ਤਰ੍ਹਾਂ ਬੰਨ ਤਾਂ ਇਸ ਤਰ੍ਹਾਂ ਵੀ ਜਾਣਗੇ। ਬਾਕੀ ਥੋੜਾ ਘਿਓ ਜਮ ਜਾਏਗਾ ਨਾ ਫਰਿਜ ਚ
ਠੀਕ ਹੈ ਠੀਕ ਹੈ
ਆਹੋ ਫਿਰ ਸਖ਼ਤ ਹੋ ਜਾਏਗਾ ਥੋੜਾ ਉਹਦੇ ਕਰਕੇ ਫਿਰ ਤੁਹਾਡੇ ਕੋਲ ਵਧੀਆ ਬਣਦੀ ਹਾਂ ਤੇ ਫੇਰ ਉੱਪਰ ਜੋ ਮਰਜ਼ੀ ਹੈ ਟੂਟੀ ਫਰੂਟੀ ਪਾਣੀ ਹੈ ਜਾਂ ਡਰਾਈ ਫਰੂਟ ਪਾਉਣਾ ਉਹ ਆਪਣੀ ਮਰਜ਼ੀ ਹੈ
ਠੀਕ ਹੈ ਠੀਕ ਹੈ
ਹਾਂ
ਤੇ ਫੇਰ ਇਹਨੂੰ ਉਹਦੇ ਵਿੱਚ ਬਣਾਉਣਾ ਊਟੀ ਜੀ ਚ ਆ ਤੁਸੀਂ
ਨਹੀਂ ਕੜਾਹੀ ਕੜਾਹੀ ਚ ਬਣਾਓ ਕੜਾਹੀ ਚ ਵੀ ਬਣ ਜਾਂਦਾ ਓਟੀ ਚ ਦੋਨੋ ਤੇ ਸੇਮ ਟੈਮ ਲੱਗਦਾ ਕੋਈ ਜਿਆਦਾ ਨੀ ਪੰਜ ਸੱਤ
ਅੱਛਾ ਅੱਛਾ।
ਹਹ ਮੈਂ ਕੇਕ ਵਗੈਰਾ ਬਨਾਉਦੀ ਹਾਂ ਨਾ। ਕੜਾਹੀ ਚ ਬਣਾਉਣੀ ਹ। ਓ ਹੋ ਬਸ ਉਹਦਾ ਕਰਕੇ ਉਹ ਆ ਜਾਂਦਾ
ਅੱਛਾ
ਤੇ ਉਹ ਫਿਰ ਤੁਸੀਂ ਵੀਹ ਕੁ ਮਿੰਟ ਜਾਂ ਪੱਚੀ ਮਿੰਟ ਰੱਖੋਗੇ।
ਠੀਕ ਹੈ ਠੀਕ ਹੈ
ਠੀਕ ਹੈ
ਤੇ ਉਹ ਫਿਰ ਜ ਸਹੀ ਬਣਦੇ ਨੇ ਥੱਲੇ ਹੋ ਗਏ ਲਾਲ ਜੇ ਅਗਰ ਪਾਸਾ ਪਰਤਾਣਾ ਹੈ ਉਹਦਾ ਪਰ ਤਾ ਲਓਜਾ ਵੈਸੇ ਜ਼ਰੂਰਤ ਨਹੀਂ ਪੈਂਦੀ ਬਣ ਜਾਂਦਾ ਤੇ ਉਹ ਤੇ ਹਾਂ ਇਹ ਲਾਲ ਹੋ ਜਾਂਦੇ ਨਾ ਥੱਲੇ ਤੁਸੀਂ ਕਢਾਈ ਪਹਿਲੇ ਗਰਮ ਰੱਖਣੇ ਆ ਜਨਮ ਤਾਰਿਕ ਫਿਰ ਉਹਦੇ ਵਿੱਚ ਨਮਕ ਨੁਮਕਾ ਥੋੜਾ ਪਾਉਣਾ ਉਪਰ ਸਟੈਂਡ ਰੱਖਣਾ
ਠੀਕ ਹੈ
ਹਾਂ ਸਟੈਂਡ ਰੱਖਿਆ ਨਾ ਜਿਸ ਤਰਾ ਬਸ ਫਿਰ ਨਾਲ ਉਹ ਕਰਨਾ
ਸਟੈਂਡ ਦੇ ਉੱਪਰ ਵੀ ਕੁਛ ਰੱਖਣਾ ਹੈਗਾ ਪਲੇਟ ਵਗੈਰਾ ਜਾਂ ਮਤਲਬ ਸਟੈਂਡ ਇੰਜ ਜੀ ਕਿਸੇ ਚ ਰੱਖ ਦੀਏ
ਨਾ ਨਾ ਨਮਕ ਦੇ ਉੱਪਰ ਸਟੈਂਡ ਰੱਖਣਾ ਨੀ
ਹਾਂਜੀ
ਤੇ ਬਸ ਉੱਪਰ ਪਲੇਟ ਦੇ ਵਿੱਚ ਬਿਸਕੁਟ ਬਣਾ ਕੇ ਰੱਖ ਦੇ
ਠੀਕ ਹੈ ਠੀਕ ਹੈ
ਹਾਂ ਹੈ ਉਹਣ ਤੁਹਾਡੇ ਕੋਲ ਜਾਓ ਤੁਸੀਂ
ਹਾਂਜੀ ਹਾਂਜੀ ਏਅਰ ਫਾਇਰ ਹੈਗਾ ਸਾਡੇ ਕੋਲ ਨਾ
ਹਾਂ ਤੇ ਉਹਦੇ ਵਿੱਚ ਹੀ ਬਣ ਜਾਂਦੇ ਉਹਦੇ ਤੇ ਕੁਛ ਕਰਨ ਦੀ ਜ਼ਰੂਰਤ ਹੀ ਨਹੀਂ ਉਹਦੇ ਤੁਸੀਂ ਸਿਰਫ ਥੱਲੇ ਦੋ ਰੱਖਣਾ ਪੇਪਰ ਰੱਖਣਾ ਤੇ ਆਹ ਹਾਂ ਤੇ ਉਹਦੇ ਵਿੱਚ ਬਸ ਤੁਸੀਂ ਬਿਸਕੁਟ ਬਣਾ ਕੇ ਰੱਖ ਦਿਓ ਐਕ ਸੌ ਅੱਸੀ ਡਿਗਰੀ ਤੱਕ ਆ ਗਯਾ। ਦਸ ਮਿੰਟ ਤੇ, ਉਹ ਸਗੋਂ ਅਸਾਨ ਕਾਮ ਐ।
ਅੱਛਾ।
ਉ ਬੋਤ ਅਸਾਨ ਕੰਮ ਹੈ।
ਅੱਛਾ- ਅੱਛਾ
ਮ ਪਿੱਛੇ ਜੇ ਡਵਲ ਰੋਟੀਆਂ ਵੀ ਬਨਾਈਆਂ ਸੀਂ।
ਅੱਛਾ।
ਹਾਂ, ਡਵਲ ਰੋਟਿਆ ਵੀ ਬਨਾਈਆਂ ਸੀ ਇਨੇ ਵਧੀਆ। ਬਧੀਆਂ
ਅੱਛਾ ਜੀ!
ਹੋਰ, ਹਾਂ ਔ ਫੇਰ ਅਸੀਂ ਟਿੱਕੀਆਂ ਬਨਾਈਆਂ ਘਰ ਟਿੱਕੀਆਂ ਨਾਲ ਫੇਰ ਵਿੱਚ ਪਾ ਕੇ ਤੇ ਖਾਦੀਆਂ ਔ ਬਰਬਲ ਬਨਾ ਕੇ
ਅੱਛਾ, ਸਾਰਾ ਘਰ ਈ ਬਨਾ ਲੈਂਦੇ ਹੋ ਤੁਸੀਂ ਬਰਗਰ ਵਗੈਰਾ
ਹੋਰ ਫੇਰ
ਅੱਛਾ ਚਲੋ ਮੈਂ ਬਿਸਕਿਟ ਬਣਾਵਾਂਗੀ ਫੇਰ ਮੈਂ ਤੁਹਾਡੇ ਕੋਲ ਕੋ ਬਰਗਰ ਵੀ ਪੁੱਛਾਂਗੇ, ਤੁਸੀਂ ਕਿਵੇਂ ਬਨਾਏ ਸੀ?
ਜਰੂਰ, ਜਰੂਰ, ਜਰੂਰ ਮੌਸਮ ਦਾ ਕੀ ਉਧਰ, ਮੌਸਮ ਦਾ
ਮੌਸਮ ਤੇ ਬਸ ਠੰਡਾ ਜਿਆ ਹੋਇਆ ਦਾ, ਬਾਰਿਸ਼ ਵਗੈਰਾ ਆਈ ਐ ਆਂਦੀ ਤੂਫਾਨ ਦਾ ਮੌਸ ਤਮ ਬਨੇਆ ਦਾਏ
ਨਈ ਸਾਡੇ ਤੇ ਧੋਪ ਬੋਤ ਇਦਰ ਇਦਰ ਤੋਪ, ਹਾਂ ਦਰ ਬੋਤ ਧੁੱਪ ਐ, ਇੱਦਰ ਕੋਈ ਔ ਨੀ ਐ। ਅੱਛਾ।
ਹਾਂਜੀ।
ਕਈ ਇਲਾਕਿਆ ਪਤਾ ਨੀ ਚੱਲਦਾ।
ਹਾਂ, ਮੌਸਮ ਕਿਦਰੇ ਬਾਰਿਸ਼ ਹੋ ਰੀ ਹੁੰਦੀ ਐ ਕਿਦਰੇ ਧੁੱਪ ਨੀਕ ਕਲੀ ਹੁੰਦੀ ਐ, ਹੂੰ ਅੱਜ ਕੱਲ੍ਹ ਗੜਬੜਾ ਮੌਸਮ ਔਦੇ ਕਰਕੇ ਬਸ ਪਲਿਊਸ਼ਨ ਵਗੈਰਾ ਕੇ ਫੇਰ ਮੌਸਮ ਬੜਾ ਔ ਗਆ ਦਾ, ਖਰਾਬ ਹੋ ਗਆ ਦਾ
ਹੂੰ ਅਜ ਕੱਲ ਵੈਸੇ ਈ ਮੌਸ ਪਲ ਦਾ ਪਤਾ ਈ ਨਈ ਚਲਦਾ ਕਿੰਨਾ ਕੀ ਹੈ ਕਿ ਨਹੀਂ? ਮੌਸਮ ਦਾ ਬਿਲਕੁਲ ਪਤਾ ਥੋੜੇ ਟੋਟੇ 'ਚ ਬਾਰਿਸ਼ ਲੱਗੀ ਹੋਏਗੀ, ਥੋੜੇ ਟੋਟੇ ਹਾਂ ਥੋੜਾ ਜਿਆ ਹੋਏਗਾ ਇੱਧਰ ਅੱਗੇ ਜਾਓ ਤੇ ਬਾਰਿਸ਼ ਲੱਗੀ ਹੋਏਗੀ ਉਸ ਤੋਂ ਅੱਗੇ ਜਾਓ ਧੋਪ ਪਤਾ ਈ ਨੀ ਚੱਲਦਾ ਅੱਜ ਕੱਲ ਮੋਸ
ਹਾਂਜੀ, ਹਾਂਜੀ ਓ ਤੇ ਹੈ ਈ ਐ ਮੌਸਮ ਦਾ ਪਤਾ ਈ ਨੀ ਚੱਲਦਾ ਬਾਰ ਚੰਗਾ ਪਲਾ ਮੌਸਮ ਮੌਸਮ ਸਾਫ਼ ਹੋਏਗਾ ਬਾਰ ਨਿਕਲੋ ਤੇ ਇੱਕਦਮ ਆਂਦੀ, ਤੂਫਾਨ ਆ ਜੇਗਾ।
ਆਹ, ਆਹ, ਬਸ, ਬਸ, ਬੱਸ ਓ ਪਰ ਬੜਾ ਔ ਏ।
ਅਜੀਬ ਜਿਹਾ, ਹਾਂ ਪੋਲਿਊਸ਼ਨ ਕਰਕੇ ਨਾ ਅਜੀਬ ਜਯਾ ਹੋ ਗਆ ਸਾਰਾ
ਹੂੰ ਆ ਬਨਾ ਲੇਨੇ ਆ ਘ
ਅੱਛਾ ਜੀ।
ਹੋਰ! ਬੜਾ ਵਦੀਆ ਬੰਦਾ ਆਮ ਪਾਪਾ।
ਅੱਛਾ।
ਉਸੀ ਦਿਨ ਚੈੱਕ ਕਰਾਗੀ ਤਾਂ
ਕੋਈ ਨੀ, ਕੋਈ ਨੀ। ਮੈਂ ਤੁਆਨੂੰ ਪੁੱਛ-ਪੁੱਛ ਕੇ ਸਾਰੀ ਰੈਸਿਪੀ ਏ ਨਾ ਫਿਰ ਮੈਂ ਬਨਾਵਾਂਗੀ। ਬਿਸਕਿਟ ਤੇ ਪੁੱਛੇ ਨੇ ਹੁਣ ਮੈਂ ਬਿਸਕਿਟ ਬਣਾਵਾਂਗੀ। ਇੱਕ ਵਾਰ ਤੁਹਾਨੂੰ ਕਨਫਰਮ ਕਰਕੇ ਇੱਕ ਵਾਰੀ ਹੋਰ ਗੱਲ ਕਰਕੇ ਤੁੇ ਨਾਲ ਨਾ ਫਿਰ ਬਿਸਕੁਟ ਬਣਾਉਂਦੀਆਂ ਫੇਰ ਮੈਂ ਹੋਰ ਜੋ ਬਣਾਉਣਾ ਹੈਗਾ ਤੁਹਾਨੂੰ ਕਾਲ ਕਰਾਂਗੀ ਠੀਕ ਐ।
ਲਾਚੀ ਜ਼ਰੂਰ ਪਾਣੀ ਵਿੱਚ
ਠੀਕ ਹੈ ਠੀਕ ਐ -ਠੀਕ ਐ ਬਸ
ਹਾਂ ਛੋਟ ਇਲਾਚੀ ਪਾਓ ਜਾਂ ਡਰਾਈ ਫਰੂਟ ਜੋ ਪਾਣਾ
ਹਾਂ- ਹਾਂ।
ਇੱਕ ਨਾਨ ਖਟਾਈ ਰੈਸਪੀ ਬੜੀ ਵਧੀਆ ਬਿਸਕਿਟ ਦੀ।
ਅੱਛਾ ਜੀ।
ਹਾਂ ਉਹ ਪੁੁਰੀ ਘਿਉ 'ਚ ਬਣਦੀ ਇਹ ਥੋੜਾ ਦੁੱਧ ਪਾ ਲੋਓ ਨਾ। ਘਿਓ 'ਚ ਬਣਦੀ ਫੇਰ ਉਹਨੂੰ ਸੇਕ ਵੀ ਘੱਟ ਦੇਣਾ ਆਉਂਦਾ।
ਅੱਛਾ -ਅੱਛਾ ਉਹ ਫਿਰ ਪੂਰੀ ਸੋਫਟ ਬਣਦੀ ਹੋਣੀ ਹੈ ਨਾ।
ਹਾਂ ਬਸ- ਬਸ ਨਰਮ ਬਿਲਕੁਲ। ਬਦਾ ਸਵਾਦ ਹੀ ਬੜਾ ਵਧੀਆ ਆਂਦਾ
ਅੱਛਾ।
ਹੂੰ ਘਰ ਜਰਾ ਸਾਫ ਸਫ਼ਾਈ ਹੁੰਦੀ ਚੀਜ਼ਾਂ ਦੀ ਹੋਰ ਕੀ
ਹਾਂਜੀ- ਹਾਂਜੀ ਬਾਜ਼ਾਰ ਬਹੁਤ ਬੁਰਾ ਹਾਲ ਹੈ ਮਾਰਕੀਟ ਦੀ ਚੀਜ਼ਾਂ
ਹਾਂ ਪਤਾ ਨੀ ਕਿਵੇਂ ਕਰਦੇ ਨੇ ਕਿ ਕਰਦੇ ਨੇ ਉਹਦਾ ਤੇ ਕਈ ਯਕੀਨ ਨੀ ਹੈ।
ਬਿਲਕੁਲ -ਬਿਲਕੁਲ ਮਾਰਕੀਟ
'ਚ ਘਰ ਹੀ ਬਣਾਉਣੀ ਚਾਹੀਦੀ ਚੀਜ
ਹਾਂਜੀ ਉਹੀ ਤੇ ਮਾਰਕੀਟ ਵਿੱਚਨੀ ਗੰਦਗੀ ਭਰੀ ਪਈ ਹੈ ਹੁਣ
ਹਾਂ ਬਸ -ਬਸ -ਬਸ ਚਲੋ ਹੋਰ ਸਭ ਠੀਕ ਹੈ ਨਾ ਬ ਜੇ ਸਭ ਚੱਲੋ ਠੀਕ ਹੈ ਜੀ ਕੋਈ ਆ ਗਿਆ ਸਾਡੇ ਮਹਿਮਾਨ ਹਾਂ ਚਲੋ ਠੀਕ ਹੈ।
ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ ਜੀ ਓਕੇ।